ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਹੋਰ ਠੀਕ ਹੈ
ਹਾਂ ਵਧੀਆ ਤੂੰ ਦੱਸ ਕੀ ਹਾਲ ਚਾਲ ਨੇ ਤੇਰੇ
ਬਸ ਮੈਂ ਵੀ ਠੀਕ ਹਾਂ ਯ ਘਰ ਸਾਰੇ ਠੀਕ ਨੇ
ਹਾਂ ਹਾਂ ਸਭ ਵਧੀਆ ਤੂੰ ਦੱਸ ਸਾਰੇ ਠੀਕ ਨੇ ਘਰੇ
ਹਾਂ ਹਾਂ ਸਾਰੇ ਠੀਕ ਨੇ ਬਸ ਕੁਛ ਨੀ ਯਾਰ ਬ ਠੀ ਸੀ ਮਾਂ ਚਲੋ ਉਸਨੂੰ ਗੁਰਬਾਜ਼ ਨੂੰ ਫੋਨ ਕਰਾਂ
ਹਾਂ ਯਾਰ ਮੈਂ ਵੀ ਨਾ ਬਸ ਪਤਾ ਹੈ ਤੈਨੂੰ ਉੱਥੇ ਜਾਂਦੀ ਆ ਮੈਂ ਕੀ ਕਹਿੰਦੇ ਮੇਕਅੱਪ ਦਾ ਸਿੱਖਣ ਵਾਸਤੇ ਬਿਊਟੀ ਪਾਰਲਰ ਜਾਂਦੀ ਆ ਮਹਿੰਦੀ ਮੁੰਦੀ ਸਿੱਖ ਰਹੀ ਹਾਂ ਮੈਂ ਕਿ ਬੰਦੇ ਬੰਦੇ ਚ ਹੁਨਰ ਤੇ ਹੋਣਾ ਚਾਹੀਦਾ ਹੈ ਨਾ ਸਿੱਖਣ ਦਾ ਕੰਮ ਕਾਰ ਤੇ ਫੇਰ ਮੈਂ ਉੱਥੇ ਚਲੀ ਜਾਂਦੀ ਆ ਸਿੱਖਣ ਹੁਣ ਇੱਕ ਮਹੀਨਾ ਮੈਂ ਬਿਊਟੀ ਪਾਰਲਰ ਦਾ ਸਿੱਖਾਂਗੀ ਇੱਕ ਦੋ ਮਹੀਨਾ ਉਹ ਤੋਂ ਬਾਅਦ ਫੇਰ ਮੈਂ ਖਾਣੇ ਦੀ ਕਲਾਸਾਂ ਲਾਵਾਂਗੀ ਕੁਕਿੰਗ ਦੀਆਂ ਵੀ ਖਾਣਾ ਕਿਵੇਂ ਬਣਦਾ ਅਲੱਗ ਅਲੱਗ ਰੈਸਪੀਆਂ ਦੀਆਂ ਉਹਵੇਂ ਤਾਂ ਮੈਨੂੰ ਆਉਂਦਾ ਹੈ ਖਾ ਹਾਂ ਉਵੇਂ ਤਾਂ ਮੈਨੂੰ ਖਾਣਾ ਬਣਾਉਣਾ ਆਉਂਦਾ ਵਧੀਆ ਬਟ ਫੇਰ ਵੀ ਮੈਂ ਜਾਇਆ ਕਰਾਂਗੀ ਵੀ ਜਿਹੜੀ ਚੀਜ਼ਾਂ ਨਹੀਂ ਆਉਂਦੀਆਂ ਉਹ ਵੀ ਸਿੱਖ ਲਾਂਗੀ ਚੰਗੀ ਤਰ੍ਹਾਂ ਹਾਂ ਤੇ ਨਾ ਫੇਰ ਉੱਥੇ
ਸਿੱਖਣਾ ਆਉਂਦਾ ਸਾਡੇ ਵਿੱਚ ਕੁਛ ਸਿੱਖਣ ਦੀ ਜੇ ਅ ਉਮੀਦ ਹੁੰਦੀ ਹੈ ਤਾਂ ਹੀ ਤਾਂ ਆਪਾਂ ਕੁਛ ਸਿੱਖਦੇ ਨੇ
ਹਾਂ ਬਿਲਕੁਲ ਸਹੀ ਗੱਲ ਹੈ ਹੁਣ ਪਤਾ ਕੀ ਆ ਉੱਥੇ ਉੱਥੇ ਇਨਾ ਵਧੀਆ ਮਾਹੌਲ ਇਨਾ ਜੀਅ ਲੱਗਦਾ ਉੱਥੇ ਸਾਰੀ ਤਰ੍ਹਾਂ ਦਾ ਉਹ ਮੇਕਅਪ ਕਰਨਾ ਸਿਖਾਉਂਦੇ ਨੇ ਹੈਂ ਬਾ ਬਾਲ ਕੱਟਣਾ ਸਿਖਾਉਂਦੇ ਨੇ ਕਿਹੜੀ ਕਟਿੰਗ ਜਿਵੇਂ ਕੁੜੀਆਂ ਕਰਾਉਂਦੀਆਂ ਨੇ ਨੋਹ ਲਾਣੇ ਖਾਂਦੇ ਨੇ ਹੁਣ ਤੈਨੂੰ ਪਤਾ ਬੜਾ ਫੈਸ਼ਨ ਚਲਿਆ ਹੋਇਆ ਨਾਂ
ਸਹੀ ਗੱਲ ਹੈ ਯਾਰ ਹੁਣ ਤਾਂ ਹਰੇਕ ਕੁੜੀ ਕੁੜੀ ਵੇਖ ਲੈ ਤੂੰ ਕਿਸੇ ਮਰਜ਼ੀ ਨੂੰ ਵੇਖ ਲੈ ਹੁਣ ਤਾਂ ਸ਼ਾਦੀਆਂ ਵਿਆਹਾਂ ਵਿੱਚ ਜਿਵੇਂ ਨਵੀਆਂ ਨੂੰਹਾਂ ਹੁੰਦੀਆਂ ਨੇ ਉਹ ਵੀ ਆਪਣੇ ਨੂੰਹ ਲਗਵਾਉਂਦੀਆਂ ਨੇ
ਹਾਂ ਬਸ ਤਾਂ ਕਰਕੇ ਯਾਰ ਦੇਖ ਬਹੁਤ ਮੰਗਾਈ ਤੇ ਨਾ ਇਹ ਇੰਨੇ ਇੰਨੇ ਪੈਸੇ ਲੱਗਦੇ ਨੇ ਤੇ ਫਿਰ ਵਧੀਆ ਹੈ ਤੇ ਨਾ ਆਪਾਂ ਕੰਮ ਸਿੱਖਣਗੇ ਆਪਾਂ ਕਮਾਉਣ ਜੋਗੇ ਹੋ ਜਾਂਦੇ ਨੇ ਵਧੀਆ ਚੀਜ਼ਾਂ ਸਿੱਖ ਕੇ ਹੋਰ
ਮੈਨੂੰ ਵੀ ਮਹਿੰਦੀ ਮੁੰਦੀ ਜੀ ਦਾ ਮੇਕਅਪ ਕਰਨਾ ਆਉਂਦਾ ਹੈ ਪਰ ਫੇਰ ਵੀ ਅੱਛੀ ਤਰ੍ਹਾਂ ਹੀ ਆਜੂਗਾ ਤੈਨੂੰ ਵੀ ਆਉਂਦਾ ਤਾਂ ਪਰ ਮੈਂ ਸੋਚਿਆ ਫਿਰ ਹੋਰ ਕੁਛ ਕਰ ਲਾਂਗੀ ਤਾਂ ਦੇ ਹੀਏ ਨਾਲੇ ਕਿਹੜਾ ਆਪਾਂ ਨੇ ਬਿਊਟੀ ਪਾਲਰ ਖੋਲਣਾ ਹੈ ਜਿਹੜਾ ਚੰਗੀ ਤਰ੍ਹਾਂ ਆਉਣਾ ਚਾਹੀਦਾ ਹੈ
ਹਮ ਹਮ ਇਹ ਤਾਂ ਗੱਲ ਹੈ
ਮੈਂ ਵੈਸੇ ਲਾਤ ਤਾਂ ਲੈਂਦੀ ਹਾਂ ਪਰ ਬਸ ਮੇਰੀ ਸਪੀਡ ਜਿਹੀ ਨਹੀਂ ਹੈਗੀ ਮੈਂ ਰਮ ਰਾਮ
ਹਾਂ ਉਹ ਤੇ ਪਤਾ ਕੀ ਹੁੰਦਾ ਉਹ ਤਾਂ ਤੂੰ ਜਿੰਨਾ ਲਾਏਗੀ ਕਿਸੇ ਨੂੰ ਓਨੀ ਜ਼ਿਆਦਾ ਤੈਨੂੰ ਲਾਉਣਾ ਹੋ ਜਾਂਦਾ ਹੈ ਤੇ ਨਾ ਪਰ ਇਹ ਗੱਲ
ਘਰੇ ਮੰਮੀ ਹੈਗੀ ਆ ਮੈਂ ਉਹਨਾਂ ਦੀ ਕਦੇ ਕਦਾ ਤਿਉਹਾਰ ਤੇ ਉਹ ਤਿਉਹਾਰ ਤੇ ਹੀ ਲਾਂਂਦੀਆਂ ਬਸ
ਹਾਂ ਤੂੰ ਨਾ ਮੈਂ ਮੈਂ ਤਾਂ ਤੈਨੂੰ ਸਲਾਹ ਦਿੰਦੀ ਆ ਤੂੰ ਨਾ ਸਿਲਾਈ ਦਾ ਸਿੱਖ ਲੈ ਮੈਂ ਸਿੱਖਿਆ ਬਹੁਤ ਵਧੀਆ ਕੰਮ ਹੈ ਤੇ ਹੁਣ ਨਾ ਮੈਂ ਜਿਵੇਂ ਆਪਣੇ ਚਾਚੀ ਤਾਈਆਂ ਦੇ ਸੂਟ ਸਿਉਂ ਦਿੰਦੀ ਹਾਂ ਤੇ ਨਾ ਮਤਲਬ ਸਿਲਾਈ ਚ ਬਹੁਤ ਵਧੀਆ ਤੈਨੂੰ ਇੱਕ ਮਹੀਨੇ ਚ ਸਿਲਾਈ ਕਰਨੀ ਐ ਵਧੀਆ ਆਜੂਗੀ ਫਿਰ ਤੂੰ ਆਪਣੇ ਘਰੇ ਆਰਾਮ ਨਾਲ ਸੂਈ ਜਾਈ ਕਦੇ ਮੰਮੀ ਦਾ ਕਦੇ ਪੱਚੀ ਦਾ ਕਦੀ ਤਾਈ ਦਾ ਕਦੀ ਬੀਜੀ ਦਾ ਐਵੇਂ ਸੂਟ ਤੈਨੂੰ ਵਧੀਆ ਸੀ ਣੇ ਆਜੂਗੀ ਤੇ ਆਪਾਂ ਹਾਂ ਜੇ ਬੰਦਾ ਦੁਕਾਨ ਵੀ ਖੋਲੇ ਉਹਦੀ ਤੇ ਬਹੁਤ ਫਾਇਦਾ ਉਹਦੇ ਵਿੱਚ
ਬਿਲਕੁਲ ਸਹੀ ਗੱਲ ਚੱਲ ਕੋਈ ਨਾ ਆਪਾਂ ਦੋਵੇਂ ਜਾਇਆ ਆਇਆ ਕਰਾਂਗੇ
ਹੂ ਮੈਂ ਤਾਂ ਸਿੱਖ ਲ ਹ ਮੈਂ ਤਾਂ ਸਿੱਖ ਲ ਆ ਤਾਂ ਹੀ ਤਾਂ ਮੈਂ ਤੈਨੂੰ ਕਹਿ ਰਹੀ ਹਾਂ ਵੀ
ਚੱਲ ਫਿਰ ਚੱਲ ਮੈਂ ਜਾਇਆ ਕਰਾਂਗੀ ਤੂੰ ਮੈਨੂੰ ਦੱਸਦੀ ਤੂੰ ਕਿੱਥੇ ਜਾਂਦੀ ਸੀ ਨਾਲੇ ਟਾਈਮ ਟੂਮ ਜ ਵੀ ਦੱਸਦੀ ਮੈਨੂੰ
ਹਾਂ ਮੇਰੀ ਵਾਰੀ ਟਾਈ ਵੱਖਰਾ ਸੀ ਕੀ ਪਤਾ ਹੁਣ ਵੱਖਰਾ ਹੋ ਵੀ ਤੇ ਤੈਨੂੰ ਜਾ ਕੇ ਉਸਦੀ ਗੱਲ ਕਰਨੀ ਪੈਣੀ ਹੈ ਤੇ ਉਹ ਤੈਨੂੰ ਸਾਰਾ ਕੁਛ ਦੱਸ ਦੂੰਗੇ ਉਹ ਤੈਨੂੰ ਫੀਸ ਦੱਸ ਦੂੰਗੇ ਵੀ ਤੇਰੀ ਕਿੰਨੀ ਫੀਸ ਲਵਾਂਗੇ ਉਸ ਦੀ ਤੇ ਨਾ ਉਹ ਫਿਰ ਪਤਾ ਕੀ ਹੁੰਦਾ ਜੇ ਉਹ ਆਪਣੇ ਸੂਟ ਸਵਾਉਂਦੇ ਨੇ ਉਹਦੇ ਚ ਤੈਨੂੰ ਪੈਸੇ ਵੀ ਦੇਆ ਕਰਨ ਨੇ ਤੇਰਾ ਆਪਣਾ ਵੀ ਕੰਮ ਕਾਰ ਖ਼ਰਚਾ ਪਾਣੀ ਚੱਲਦਾ ਰਹੇਗਾ ਨਾਲ ਦੀ ਨਾਲ
ਅੱਛਾ
ਹਾਂ ਬਹੁਤ ਫ਼ਾਇਦਾ ਹੈ ਬਹੁਤ ਜ਼ਿਆਦਾ
ਚਲੋ ਕੋਈ ਨਾ ਮੈਂ ਜ਼ਰੂਰ ਜਾਇਆ ਕਰਾਂਗੀ ਚਲ ਚੰਗੀ ਗੱਲ ਹੈ ਯਾਰ ਸਾਨੂੰ ਕੁਛ ਸਿੱਖਣਾ ਵੀ ਆਊਗਾ ਕਰਨਾ ਆਊਗਾ ਨਾਲੇ ਆਪਣੇ ਹੀ ਪੈਸੇ ਬਚਣੇ ਨੇ
ਹਾਂ ਹਾਂ ਬਿਲਕੁਲ ਸਹੀ ਗੱਲ ਆ ਤੇਰੀ ਤੇ ਯਾਰ ਆਪਾਂ ਕਿਸ ਕਿਹਦੇ ਵਾਸਤੇ ਕਰਦੇ ਨੇ ਤਾਂ ਹੀ ਤਾਂ ਕਰਦੇ ਨੇ ਵੀ ਸਾਨੂੰ ਕੁਛ ਚੰਗਾ ਕਰਨਾ ਆ ਜਾਵੇ ਤੇ ਅਸੀਂ ਆਪਣਾ ਘਰ ਦਾ ਕੰਮ ਘਰ ਦੇਖ ਲਈਏ ਤੇ ਉਹਦੇ ਵਿੱਚ ਪੈਸੇ ਬਚਾ ਲਈਏ ਹੋਰ ਕੀ ਹੁੰਦਾ ਹੈ ਆਹੀ ਚੀਜ਼ਾਂ ਤੇ ਹੁੰਦੀਆਂ ਨੇ ਬਸ ਫਿਰ ਤੂੰ ਆਪਣਾ ਆਰਾਮ ਨਾਲ ਚਲੀ ਜਾਇਆ ਪਰ ਇਹਦੇ ਵਿੱਚ ਕੀ ਇਹ ਤੈਨੂੰ ਕਿ ਘਰੇ ਵੀ ਤੂੰ ਕਿਹੜਾ ਕੁਛ ਕਰਨਾ ਹਜੇ ਤਵੇ ਨਹੀਂ ਹੈ ਫਿਰ ਰਾਮ ਰਾਮ ਸਿੱਖ
ਆਪਣਾ ਘਰੇ ਵੇਲੇ ਬੈਠੇ ਰਹਿੰਦੇ ਨੇ ਹੋਰ ਨਾ ਕਿ ਜਾ ਕੇ ਕੁਝ ਸਿੱਖ ਲਾਂਗੇ ਵਿਰਲੇ ਬੈਠਣ ਤੋਂ ਤਾਂ ਚੰਗਾ ਹੀ ਹੈਗਾ
ਹਾਂ ਤੇ ਬੰਦੇ ਨੂੰ ਕੁਛ ਕੰਮ ਕਾਰ ਕਰਨਾ ਆ ਜਾਂਦਾ ਹੁਣ ਦੇਖ ਪਹਿਲੇ ਹਫ਼ਤੇ ਤੋਂ ਤੈਨੂੰ ਸੂਟ ਕੱਢਣਾ ਸਿਖਾ ਦੋਗੇ ਕਿਵੇਂ ਵੀ ਕਮੀਜ਼ ਕੱਟਦੇ ਨੇ ਸੂਟ ਦਾ ਤੇ ਫਿਰ ਕਿਵੇਂ? ਹੂ ਸਲਵਾਰਾਂ ਕੱਟਣੀ ਸਿਖਾ ਦੋਗੇ। ਫਿਰ ਅਗ ਫਿਰ ਤੈਨੂੰ ਉਹ ਸਿਲਾਈ ਕਰਨ ਦਊਗੇ ਵੀ ਤੂੰ ਸਿਲਾਈ ਕਰਕੇ ਵਿਖਾ। ਪਹਿਲਾਂ ਤੈਨੂੰ ਉਹ ਬਿਲਕੁਲ ਸਿੰਪਲ ਸੂਟ ਸਿਖਾ ਦੇਣਗੇ ਫੇਰ ਉਹ ਤੋਂ ਬਾਅਦ ਉਹ ਤੈਨੂੰ ਫੁਰਾਕਾਂ ਬਣਾਉਣੀਆਂ। ਖਾ ਦੇਣਗੇ ਜਿਵੇਂ ਫੁਰਾਕਾਂ ਬਣਾਉਂਦੇ ਨੇ ਜਿਹੜੇ ਵੱਖਰੇ -ਵੱਖਰੇ ਡਿਜ਼ਾਇਨਾਂ ਦੇ ਸੂ ਸੂਟ ਲਾਂਦੇ ਨੇ ਉਹ ਸਿਖਾ ਦੇਣਗੇ। ਮਤਲਬ ਨਾ ਬਹੁਤ ਚੰਗੀ ਤਰ੍ਹਾਂ ਸਿਖਾਉਂਦੇ ਨੇ, ਐਵੇਂ ਨੀ ਹੈਗਾ ਵੀ ਹਾਂ ਤੈਨੂੰ, ਉਹ ਇਹ ਕਰਨਗੇ ਵੀ ਹਾਂ ਅਸੀਂ ਚੱਜ ਨਾਲ ਬਹੁਤ ਚੰਗੀ ਤਰ੍ਹਾਂ ਸਿਖਾਉਂਦੇ ਨੇ। ਤੇ ਬਹੁਤ, ਚੰਗੀ ਇਹ ਦੀਦੀ ਜਿਹੜੀ ਸਾਨੂੰ ਸੂਟ ਸਿੳਣੇ ਸਿਖਾਂਦੀ ਨੇ ਬਹੁਤ ਪਿਆਰ ਨਾਲ ਬੋਲਦੀ ਏ। ਪਿਆਰ ਨਾਲ ਸਮਝਾਉਂਦੀ ਏ ਹੋਰ। ਤੋਂ ਜ਼ਿਆਦਾ ਕੀ ਚਾਹੀਦਾ ਬੰਦੇ ਨੂੰ ਹਾਂ।
ਖਣਾ ਹੋਊਗਾ ਕੁਛ ਆਪਣੇ ਪੈਸੇ ਮੰਣ ਜਾ ਅਗੇ।
ਹਾਂ ਇਹ ਤਾਂ ਗੱਲ ਹੈ ਕਹਿਣਾ ਵਧੀਆ ਲੱਗਦਾ।। ਵੀ ਨਾ ਸਾਨੂੰ ਕੋਈ ਕੰਮ ਕਾਰ ਕਰਨਾ ਆ ਜਾਵੇ ਤੇ ਉਹਦੇ ਵਿੱਚ। ਅਸੀਂ ਆਪਣੇ ਰੋਜ਼ੀ ਰੋਟੀ ਵਾਸਤੇ ਪੈਸੇ ਕਮਾ ਸਕੀਏ ਆਪਣੇ ਘਰਦਿਆਂ ਦਾ ਸਹਾਰਾ ਬਣ ਸਕੀਏ ਹੋਰ ਕੀ ਚਾਹੀਦਾ ਅਤੇ ਯਾਰ ਵਿਗ ਜੇ ਆਪਾਂ ਕੁਛ ਕਰਾਂਗੇ ਨਹੀਂ ਤਾਂ ਉਸ ਚੀਜ਼ ਦਾ ਤਾਂ ਕੋਈ ਫਾਇਦਾ ਨਹੀਂ ਨਾ ਘਰ ਬੈਠੇ ਵੇਲੇ ਕੁਛ ਨਾ ਕੁਛ ਬੰਦਾ ਕਰਦਾ ਰਹੇ ਆਪਣੇ ਵਾਸਤੇ ਵੀ ਤੇ ਕੰਮ ਕਾਰ ਵੀ ਆਈ ਜਾਵੇ ਹੈ ਨਾ ਵੀ ਆਪਣੀ ਦੁਕਾਨ ਖੁੱਲੇ ਬੰਦਾ ਕਿਸੇ ਦੀ ਦੁਕਾਨ ਮਿਲਾਕੇ ਕੰਮ ਕਰ ਸਕਦਾ ਹੈ ਸਭ ਨੂੰ ਤੇ ਅੱਜ ਕੱਲ੍ਹ ਚੰਗਾ ਕੰਮ ਚਾਹੀਦਾ ਹੈ ਪੈਸੇ ਤੋਂ ਕਿਸੇ ਨੂੰ ਦਿੱਕਤ ਨਹੀਂ ਹੁੰਦੀ। ਜੇ ਆਪਾਂ ਚੰਗਾ ਕੰਮ ਕਰਕੇ ਦੇਵਾਂਗੇ ਤਾਂ ਹੀ ਅਗਲਾ ਬੰਦਾ ਖੁਸ਼ ਹੋਵੇਗਾ ਚਾਰਾਂ ਨੂੰ
ਸਹੀ ਗੱਲ ਏ ਨਾਲੇ ਚਾਰਾ ਨੂੰ ਹੋਰ ਦੱਸੋ। ਭੂਆ ਵੀ ਨਾਲੇ ਆਪਣੇ ਮਾਂ- ਪਿਓ ਮਾਂ -ਪਿਓ ਦਾ ਵੀ ਨਾਮ ਰੋਸ਼ਨ ਹੋਊਗਾ ਕਿ ਉਹਨਾਂ ਦੀ ਕੁੜੀ ਆਹ ਕੰਮ ਕਰਦੀ ਹੈ ਏਨਾ। ਵਧੀਆ ਸੂਟ ਸਿਉਂਦੀ ਏ।
ਹਾਂ ਇਹ ਤਾਂ ਗੱਲ ਹੈ ਹੀ ਬਿਲਕੁਲ ਸਹੀ ਗੱਲ ਕਹਿੰਦੀ ਪਈ ਏ ਤੂੰ। ਮੈਂ ਤ ਤਾਂਹੀ ਤਾਂ ਮੈਂ ਤੈਨੂੰ ਕਹਿ ਰਹੀ ਹਾਂ ਵੀ ਤੂੰ ਉੱਥੇ ਲੱਗ ਜਾ ਮੈਂ ਤ ਸਿੱਖ ਲਿਆ ਮੈ ਤ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਤੂੰ ਉੱਥੇ ਲੱਗ ਜੀ। ਤੂੰ ਲੱਗੀ ਹੀ ਨੀ ਤੂੰ ਹੁਣ ਵੀ ਲਾਰੇ ਦੇ ਲਈ ਜ ਲਈ ਜਾਂਦੀ ਹੈ ਤੇ ਮੈਂ ਤਾਂ ਕਹਿੰਦੀ ਆ ਵੀ ਹੁਣ ਲੱਗ ਜਾ ਆਰਾਮ ਨਾਲ ਆਪਣਾ ਕੰਮ ਕਾਰ ਸਿੱਖੀ ਜਾਈਂ।
ਚਲੋ ਮੈਂ ਜਾਇਆ ਕਰਾਂਗੀ। ਉਹ ਪਹਿਲਾਂ ਤਾਂ ਫਿਰ ਮੈਂ ਆਪਣੀ ਭੈਣ ਦਾ ਮੇਰੀ ਭੈਣ ਸਕੂਲ ਜਾਂਦੀ ਸੀ ਜਦੋਂ ਤਾਂ ਉਹਨੂੰ ਪੜ੍ਹਾਈ ਪੂੜਈ ਕਰਾਉਂਦੀ ਸੀ ਹੁਣ ਤਾਂ ਮੈਂ ਉਹਨੂੰ ਟਿਊਸ਼ਨ ਲਗਵਾ ਦਿੱਤਾ ਏ।
'ਚ ਪੜ੍ਹਾਈ ਹੋ ਜਾਂਦੀ ਏ ਇੱਕ ਦੋ ਘੰਟੇ 'ਚ ਇਹ ਤਾਂ ਤੈਨੂੰ ਗਿਆਰਾਂ ਵਜੇ ਗਿਆਰਾਂ ਤੋਂ ਦੋ ਜਾਣਾ ਚਾਰ ਤਿੰਨ- ਚਾਰ ਘੰਟੇ ਤੱਕ ਹਾਂ ਹੁੰਦਾ ਤੂੰ ਆਪਣਾ ਜਾ ਕੇ ਸਿੱਖ ਲਾ। ਇਹਦੇ ਵਿੱਚ ਕੀ ਏ ਕਿਹੜਾ ਤੂੰ ਉੱਥੇ ਸਾਰਾ ਦਿਨ ਰਹਿਣਾ ਨਾ ਤੇਰਾ ਨੌਕਰੀ ਆਲਾ ਸਮੇ ਕਦੇ ਵਿੱਚ ਬੰਦੇ ਨੂੰ ਛੁੱਟੀ ਵੀ ਮਾਰਨੀ ਪੈ ਜਾਂਦੀ ਏ ਤਾਂ ਵੀ ਕੋਈ ਗਲ ਤੂੰ ਨਹੀਂ ਜ਼ਿਆਦਾ ਇੱਕ ਮਹੀਨੇ ਤੂੰ ਦੋ ਮਹੀਨਾ ਲਾ ਲਈ ਹੋਰ ਵੀ ਜਾਏ। ਉਹ ਤਾਂ ਤੇਰੀ ਮਰਜੀ ਏ ਨਾ ਹੁਣ ਮੈਨੂੰ ਤਾਂ ਇੱਕ ਮਹੀਨੇ 'ਚ ਵਧੀਆ ਸਿਲਾਈ ਕਰਨੀ ਆ ਗਈ ਸੀ ਤਾਂ ਕਰਕੇ ਮੈਂ ਹਟ ਗਈ। ਮੈਂ ਹੁਣ ਮੇਕਅੱਪ ਦਾ ਸਿੱਖਣ ਲੱਗ ਗਈ ਮੇਕਅੱਪ 'ਚ ਵੀ ਮੈਂ ਇਹ ਸੋਚ ਮੇਰਾ ਮਨ ਤਾਂ ਇਹ ਕਰਦਾ ਨਾ ਵੀ ਜਿਹੜਾ ਵੀ ਕੰਮ ਏ ਮੈਂ ਸਿੱਖ ਲਵਾਂ ਸਿੱ ਸਿੱਖ ਲਵਾਂ ਵੀ ਬੱਸ ਬੰਦੇ ਨੂੰ ਆਪਣੇ ਜੋਗਾ ਕੰਮ ਕਰਨਾ ਆਣਾ ਚਾਹੀਦਾ ਜੇ ਕੋਈ ਪੁੱਛੇ ਵੀ ਨਹੀਂ ਹਾਂ ਤੈਨੂੰ ਇਹ ਕੰਮ ਆਂਦਾ। ਕਿ ਅਸੀਂ ਆ ਨਾ ਕਹਿ ਸਕੀਏ ਕਿ ਸਾਨੂੰ ਆਉਂਦਾ ਨਹੀਂ ਸਾਨੂੰ ਆਉਂਦਾ। ਚਾਹੇ ਆਪਾਂ ਕਿਸੇ ਦਾ ਕਰੀਏ ਨਾ ਕਰੀਏ ਪਰ ਹਾਂ। ਆਪਣਾ ਬੰਦੇ ਨੂੰ ਕੰਮ ਤੇ ਕਰਨਾ ਆਉਣਾ ਚਾਹੀਦਾ ਨਾ ਕਿੱਥੇ ਬੰਦੇ ਨੂੰ ਕਰਨਾ ਵੀ ਪੈ ਜੇ ਤੇ ਬੰਦਾ ਕਰ ਸਕੇ।
ਸਹੀ ਗੱਲ ਨਾਲੇ ਜੇ ਕੋਈ ਪੁੱਛਦਾ ਹੋਵੇ ਤੇ ਤਾਂ ਬਿਲਕੁਲ ਸਹੀ ਗੱਲ ਏ। ਨਾਲੇ ਸਾਡੀ ਉੱਥੇ ਬਦਨਾਮੀ ਤਾਂ ਨਹੀਂ ਹੁੰਦੀ। ਕਿ ਇਹਨਾਂ ਦੀ ਕੁੜੀ ਨੂੰ ਆਹ ਨੀ ਕਰਨਾ ਆਉਂਦਾ ਇਹਨੂੰ ਆਹ ਨੀ ਕਰਨਾ ਆਉਂਦਾ ਆਪਾਂ ਉੱਥੇ ਕਹਿ ਸਕਦੇ ਨਾ ਬੜੇ ਮਾਣ ਨਾਲ ਕਹਿ ਸਕਦੇ ਨੇ ਕਿ ਸਾਨੂੰ ਤਾਂ ਆਉਂਦਾ ਹੈ ਆ ਕੰਮ
ਹਾਂ
ਨਾਲੇ ਫੇਰ ਉਹ ਵੀ ਕਹਿਣਗੇ ਬਾਹਰ ਜਾ ਕੇ ਕੀਤੇ। ਕਿ ਹਾਂ ਉਹਨਾਂ ਦੀ ਕੁੜੀ ਨੂੰ ਤਾਂ ਆਹ ਕੰਮ ਕਰਨਾ ਆਉਂਦਾ ਹੈ ਆਹ ਵੀ ਕਰਨਾ ਆਉਂਦਾ ਹੈ। ਸਾਡੀ -ਸਾਡੀ ਬਦਨਾਮੀ ਥੋੜ੍ਹੀ ਨਾ ਹੋ ਗਈ ਉਸ 'ਚ ਚੰਗੀ ਗੱਲ ਏ।
ਤਾਂਹੀ ਤੇ ਮੈਂ ਤੈਨੂੰ ਕਹਿ ਰਹੀ ਹਾਂ ਤੂੰ ਵੀ ਸਿੱਖ ਲਾ ਫੇਰ ਆਪਾਂ ਖਾਣਾ ਬਣਾਉਣ ਦਾ ਇਕੱਠੇ ਸਿੱਖ ਲਾਂਗੇ ਜਾ ਕੇ ਕਿੱਥੇ। ਵਧੀਆ ਕੰਮ ਕਾਰ ਸਿੱਖ ਲਾਂਗੇ, ਇਹਦੇ 'ਚ ਏਈ ਫਾਇਦਾ ਜਿਵੇਂ ਆਪਦੇ ਦੇ ਸਿੱਖ ਕੇ ਬੰਦਾ ਅਪਨੇ ਵਾਸਤੇ ਹੋ ਜਾਂਦਾ ਐ ਕੰਮ ਕਾਰ। ਕਰ ਲੈਂਦਾ ਏ ਤੇ ਵਧੀਆ ਹੋਰ ਕੀ ਚਾਹੀਦਾ ਐ।
ਸਹੀ ਗੱਲ ਏ, ਹੂੰ, ਸਹੀ ਗੱਲ ਏ, ਬਿਲਕੁਲ-ਬਿਲਕੁਲ।
ਬਸ ਫੇਰ, ਮੈਂ ਤਾਂ ਤਾਂਹੀ ਮੈਂ ਕਿਹਾ ਚਲ ਅਪਣੀ ਸਹੇਲੀ ਨੂੰ ਕਹਾਂ। ਸਾਨੂੰ ਤਾਂ ਇਹ ਹੈ ਵੀ ਤੂੰ ਵੀ ਸਿੱਖ ਲੈ, ਤੂੰ ਵੀ ਵਧੀਆ ਕੰਮ ਕਾਰ ਕਰ ਲਵੇ ਤਾਂ ਵਧੀਆ ਈ ਏ। ਇੱਥੇ ਵੀ ਯਾਰ, ਘਰੇ ਬਹਿ ਕੇ, ਵੇਲੇ ਬਹਿ ਕੇ ਵੀ ਕੀ ਕਰਨਾ ਐ? ਤੂੰ ਕੰਮ ਕਰੇਗੀ ਤਾਂ ਹੀ ਕੁਛ ਫਾਇਦਾ ਹੋਏਗਾ।
ਸਹੀ ਗੱਲ ਏ, ਵੇਲੇ ਬਹਿ ਕੇ ਵੀ ਕੁਛ ਹੁੰਦਾ ਨੀ। ਵੇਲੇ ਬੈਨ ਤੋਂ ਤਾਂ ਚੰਗਾ ਈ ਏ ਕਿ ਆਪਾਂ ਕੁਛ ਕੰਮ ਕਰ ਲਈਏ, ਕੁਛ ਸਿੱਖ ਲਈਏ।
ਹੋਰ ਇਹਦਾ ਤਾਂ ਫਾਇਦਾ ਹੀ ਏ ਸਾਨੂੰ ਬੋਤ
ਸਹੀ ਗੱਲ ਏ, ਨਾਲੇ ਆਪਣੇ ਈ ਤਾਂ ਪੈਸੇ ਬਚਣੇ ਨੇ ਉਹ ਹੋਰ ਕਿਹੜਾ ਕਿ ਲੋਕਾਂ ਦੇ ਬਚਨੇ ਨੇ, ਨਾਲੇ ਸਾਡੇ ਕੋਲ ਹੋਰ ਪੈਸੇ ਆਉਣਗੇ।
ਹਾਂ-ਹਾਂ। ਬਿਲਕੁਲ ਸਹੀ ਗੱਲ ਐ ਤੇਰੀ, ਹੁਨ ਤੂੰ ਮੈਨੂੰ ਦੱਸਦੀ ਫੇਰ ਮੈਂ ਨਾ ਤੈਨੂੰ ਲੈ ਕੇ ਚੱਲਾਂਗੀ ਓਥੇ। ਤੂੰ ਤੇ ਤੂੰ ਆਪਣਾ ਓਥੇ
ਕੋਈ ਨਾ ਮੈਂ ਤੈਨੂੰ ਦੱਸ ਦਾਂਗੀ, ਜ਼ਰੂਰ ਚੱਲਾਂਗੇ ਆਪਾਂ।
ਠੀਕ ਏ, ਚੱਲ ਚੰਗਾ ਤੂੰ ਦੱਸਦੀ ਤੇ ਸਿੱਖ ਲੈ, ਮੈਂ ਤਾਂ ਇਹੀ ਕਹਾਂਗੀ ਵੀ ਤੂੰ ਕਮ ਸਿੱਖ ਲੈ ਠੀਕ ਹੈ ਚੱਲ
ਸਤ ਸ੍ਰੀ ਅਕਾਲ ਚੰਗਾ, ਸਤਿ ਸ੍ਰੀ ਅਕਾਲ।